ਹੰਡ ਖਸ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ
ਹਾਂਜੀ ਤੁਸੀਂ ਸੁਣਾਓ
ਬਸ ਮੈਂ ਵੀ ਠੀਕ ਹਾਂ ਹੋਰ ਘਰ ਠੀਕ ਨੇ
ਹਾਂਜੀ ਸਭ ਵਧੀਆ ਹੋਰ ਬੱਚੇ ਠੀਕ ਨੇ ਤੁਹਾਡੇ
ਹਾਂਜੀ ਸਾਡੇ ਬੱਚੇ ਠੀਕ ਠਾਕ ਨੇ ਵਧੀਆ ਵਧੀਆ ਤੁਹਾਡੇ ਬੱਚੇ ਠੀਕ ਨੇ
ਹਾਂਜੀ-ਹਾਂਜੀ ਹੋਰ ਵੀਰ ਜੀ ਠੀਕ ਨੇ
ਹਾਂਜੀ ਸਭ ਠੀਕ ਠਾਕ ਤੁਸੀਂ ਦੱਸੋ
ਹਾਂਜੀ
ਹੋਰ ਕੀ ਕਰਦੇ ਪ
ਹੁਣੇ ਰੋਟੀ ਖਾਧੀ ਸੀ
ਹੋਰ ਸੁਣਾਓ ਹਾਂਜੀ ਅਸੀਂ ਨਹੀਂ ਹਜੇ ਖਾਣੀ ਹੈ ਰੋਟੀ ਸਾਡੇ ਲੇਟ ਹੀ ਖਾਂਦੇ ਨੇ
ਮ ਰੋਟ ਨਾ ਬਣ ਜਾਂਦੀ ਹੈ ਛੇਤੀ ਫੇਰ ਅਸੀਂ ਸਾਢੇ ਅੱਠ ਵਜੇ ਦੀ ਕਣਕ ਪਾ ਲੈਂਦੇ ਹ ਅੱਛਾ
ਚਲੋ ਸਹੀ ਹੈ ਹੋਰ ਸੁਣਾਓ ਬਸ ਵਧੀਆ ਤੁਸੀਂ ਦੱਸੋ
ਠਾਕ ਹੋਰ ਮੰਮੀ ਡੈਡੀ ਠੀਕ ਨੇ ਤੁਹਾਡੇ
ਸਭ ਠੀਕ ਠਾਕ ਤੁਸੀਂ ਦੱਸੋ ਹੋਰ ਠੀਕ ਨੇ
ਹਾਂਜੀ ਸਭ ਵਧੀਆ
ਹੋਰ
ਹੋਰ ਵਧੀਆ ਨਾ ਗਏ ਨੀ ਕਿਤੇ ਅੱਜ ਬੱਚੇ ਕਾਲੇ ਪੈਂਦੇ ਹੋਏ ਨੇ ਕਿ ਸਾਨੂੰ ਘੁਮਾਵ ਕੇ ਲਿਆਓ ਦੇਖੋ ਹੁਣ ਕਿਉਂਕਿ ਮੇਰੇ ਪੇਕੇ ਤੇ ਪੰਜਾਬ
ਹਾਂਜੀ ਤੇ ਤੁਸੀਂ ਘੁੰਮਣ ਆਓ ਜਰੂਰ ਹਾਂਜੀ-ਹਾਂਜੀ ਹਾਂਜੀ ਹੋਰ ਸੁਣਾਓ ਬਸ ਵਧੀਆ
ਪੰਜਾਬ ਚ ਤੇ ਗੁਰਦੁਆਰਾ
ਹਾਂਜੀ-ਹਾਂਜੀ ਬਹੁਤ ਜਗ੍ਹਾ ਨੇ ਘੁੰਮਣ ਕੁਮਾਂਨ ਵਾਲੀ ਜਗ੍ਹਾ ਨੇ ਹਾਂਜੀ
ਹਾਂਜੀ ਨਹੀਂ ਕੋਈ ਨੀ ਆਵਾਂਗੇ ਜਰੂਰ ਆਵਾਂਗੇ ਤੁਹਾਡੇ ਕੋਲ
ਹਾਂਜੀ
ਹ ਹਾਂ ਹੋਰ ਵਧੀਆ
ਹ ਹਾਂਜੀ ਠੀਕ ਠਾਕ ਹੋਰ ਉੱਥੇ ਪਾਠ ਦਾ ਭੋਗ ਪੈ ਗਿਆ
ਹਾਂਜੀ ਨਹੀਂ ਪੈਣਾ ਜੇ ਪਾਠ ਦਾ ਭੋਗ ਨਾ
ਅੱਛ ਅੱਛਾ ਸਾਡੇ ਹੱਥੇ ਵੀ ਕੱਲ ਗਿਆ ਸੀ ਪਾਠ ਦਾ ਭੋਗ ਹਮ
ਅੱਛਾ ਨਹੀਂ ਸਾਡੇ ਪੈਣਾ ਮੈਂ ਹਜੇ ਦੋ ਦਿਨ ਬਾਅਦ ਪਏਗਾ ਮੈਚਲੀ ਲਗਾਇਆ ਸੀ ਨਾ ਚਿੱਲੀਆਂ ਲਗਾਇਆ ਦਾ ਸੀ ਹਾਂਜੀ ਤੇ ਫੇਿਰ ਪਰਸੋਂ ਪੈਣਾ ਹੈ ਭੋਗ ਸਾਡੇ
ਅੱਛਾ ਅੱਛਾ ਅੱਛਾ ਸਹੀ ਹੈ ਹੋਰ ਸੁਣਾਓ
ਕੋਲਦੇ ਗੁਰਦੁਆਰੇ
ਹਾਂਜੀ ਸਾਡੇ ਘਰ ਦੇ ਬਿਲੁਲ
ਅੱਛਾ ਤੇ ਜਾਂਦੇ ਹੋ ਨਾ ਤੁਸੀਂ ਰੋਜ਼
ਤੇ ਨਹੀਂ ਚਾਹੀਦਾ ਬਸ ਬੱਚੇ ਆਏ ਦੇ ਔਰ ਨਿਕਲਿਆਨ ਜਾਂਦਾ ਟਾਈਮ ਹੀ ਨਹੀਂ ਲੱਗਦਾ ਕੱਲ ਗਏ ਸੀ ਕੱਲ ਭੋਗ ਪਿਆ ਸੀ ਮਿਸੀਆਂ ਰੋਟੀਆਂ ਸੀ ਹਾਂਜੀ ਹੋਰ
ਲੰਘ ਜਾਂਦਾ ਬਸ
ਹਾਂਜੀ ਹਾਂਜੀ
ਹੋਰ ਸਬਜ਼ੀ ਬਣਾ ਲਈ
ਹਾਂਜੀ ਮੈਂ ਵੀ ਦਾਲ ਬਣਾ ਕੇ ਆਈ ਹਾਂ
ਅੱਛਾ
ਹਾਂਜੀ ਅਸੀਂ ਬਣਾਈਏ ਛੋਲਿਆਂ ਦੀ ਕੱਦੂ ਪਾ ਕੇ ਨਾ
ਹਾਂਜੀ ਹਾਂਜੀ ਅੱਛਾ ਤੁਸੀਂ ਕੱਦੂ ਪਾ ਕੇ ਬਣਾਉਂਦੇ ਹੋ
ਹਾਂਜੀ ਸਾਡੀ ਏਦਾਂ ਕੋਈ ਖਾਂਦਾ ਹੀ ਨਹੀਂ ਛੋਲਿਆਂ ਦੀ ਕਹਿਣਗੇ ਕੱਦੂ ਪਾ ਕੇ ਬਣਾਓ ਦਾਲ
ਹਾਂ
ਅਸੀਂ ਦਾਲ ਨੂੰ ਪਹਿਲੇ ਚੰਗੀ ਤਰ੍ਹਾਂ ਧੋਲੋ ਜਿੰਨੀ ਧਰਨੀ
ਹਾਂਜੀ
ਬਸ ਉਹਨੂੰ ਚੰਗੀ ਤਰ੍ਹਾਂ ਧੋ ਧੋ ਕੇ ਫੇਿਰ ਕੁੱਕਰ ਵਿੱਚ ਪਾ ਦੋ ਪਾਣੀ ਪਹਿਲੇ ਰੱਖ ਦੋ, ਫਿਰ ਦਾਲ ਨੂੰ ਪਾ ਦੋ, ਦਾਲ ਦਾ ਫੇਿਰ ਉਬਾਲਾ ਆ ਜਾਂਦਾ
ਅੱਛਾ ਅੱਛਾ ਅੱਛਾ ਤੁਸੀਂ ਸੀਟੀ ਐਮ ਵਜਾ ਕੇ ਕਿ ਨਹੀਂ ਮਨਾਉਂਦੇ
ਹਾਂਜੀ ਸਟੀਆਂ ਮਜਾ ਕੇ ਫਿਰ ਘੀਆ ਪਾ ਦੋ, ਫਿਰ ਪਿਆਜ ਪਾ ਦੋ ਹਾਂਜੀ ਜੀ ਹੋਰ ਦੱਸੋ ਬਸ ਫੇਰ ਸਟੀਆਂ ਮਜਾਲ ਦੀਆਂ ਨੇ ਸਾਰਾ ਕੁਛ ਪਾ ਕੇ ਨਾ ਫਿਰ ਬਾਅਦ
ਅੱਛਾ ਤੁਹਾਡੇ ਇੱਧਰ ਗੁਰ ਮਨਾ ਲੇਯਾ ਬਾਬਾ ਜੀ ਦਾ
ਨਹੀਂ ਅੱਜ ਪਾਠ ਰੱਖਿਆ ਹੈ
ਅੱਛਾ ਤੇ ਭੋਗ ਪਰਸੋਂ ਪੈਣਗੇ
ਹਾਂਜੀ, ਭੋਗ ਪਰਸੋਂ ਪੈਣਾ
ਹਾਂਜੀ
ਹਾਂਜੀ ਹਾਂਜੀ
ਬੜੀ ਕੁਰਬਾਨੀ ਦਿੱਤੀ ਬਾਬਾ ਜੀ ਨੇ ਪੱਤੀ ਤਵੀ ਤੇ ਬਹਿ ਕੇ
ਹਾਂਜੀ ਹਾਂਜੀ, ਸਹੀ ਗੱਲ ਹੈ
ਹ
ਰੂਹ ਕੰਮ ਜਾਂਦੀ ਸਹੀ ਗੱਲ ਹੈ, ਹਾਂਜੀ
ਕੱਲ ਵੀ ਇੰਨੀ ਕੁਰਬਾਨੀ ਦਿੱਤੀ ਹੈ ਬਾਬਾ ਜੀ ਨੇ
ਹੋਰ ਸੁਣਾਓ, ਸੂਟ ਕੀਤੇ ਸੀ ਸਟਿਚ ਫਿਰ ਤੁਸੀਂ?
ਨਹੀਂ, ਸੂਟ ਬਸ ਟਾਈਮ ਹੀ ਨਹੀਂ ਲੱਗਦਾ ਹੈਗਾ ।
ਅੱਛਾ,
ਪਤਾ ਸਾਡੇ ਦੀ, ਅੱਛਾ ਕਦੋਂ ਜਾਣਾ ਤੁਸੀ? ਸੀ।
ਹਾਂਜੀ ਮੈਂ ਜਾਣਾ ਹੈ ਪਰਸੋਂ ਜਾਣਾ ਏ।
ਅੱਛਾ
ਹਾਂਜੀ
ਕੋਈ ਨੀ ਲੈਸ ਵਗੈਰਾ ਲਗਾਣੀ ਏ?
ਹਾਂਜੀ, ਹਾਂਜੀ ਜੀ ਲੈਸ ਵਗੈਰਾ ਲਗਾ ਦੇਣਾ। ਹਾਂਜੀ
ਕੋਈ ਨੀ ਕਿਹੜੀ ਅੱਜ ਕੱਲ੍ਹ ਜਿਹੜੀ ਚੱਲਦੀ ਵੀ ਏ ਲੈਸ ਲ ਚਿਕਨ ਵਾਲੀ, ਬੜਾ, ਹਾਂਜੀ ਬੜਾ ਟਰੈਂਡ ਏ ਨਾ ਉਹਦਾ ਅੱਜ -ਕੱਲ ਹਾਂਜੀ, ਹਾਂਜੀ।
ਹਾਂਜੀ ਉਹ ਵੀ ਲਗਵਾ ਦੇਣਾ ।
ਠੀਕ ਆ, ਫਰਸ਼ੀ ਸਲਵਾਰ ਤੇ ਨੀ ਕਦੇ ਪਾਈ ਹੋਣੀ ਤੁਸੀਂ? ਤੇ
ਨਹੀਂ ਮੈਂ ਨੀ ਕਦੀ ਮੈਂ ਕਦੀ ਸਲਵਾਰਾਂ ਪਾਈਆਂ ਹੀ ਨਹੀ ਹੈਗੀਆਂ।ਹਾਂਜੀ, ਹਾਂਜੀ, ਹਾਂਜੀ, ਹਾਂਜੀ ਤੁਸੀਂ ਮੇਰੀ ਔਹ ਉਹੀ ਬਣਾ ਦੇਣਾ ਫਰਸ਼ੀ ਸਲਵਾਰ ਹੀ।
ਕੋਈ ਨਾ।
ਹਾਂਜੀ, ਹੋਰ ਬਸ। ਬੱਸ ਠੀਕ ਹੈ।
ਹਾਂਜੀ ਵਧੀਆ, ਅਸੀਂ ਬਸ ਹੁਣੇ ਰੋਟੀ ਖਾਧੀਏ ਵੇਸਣ ਦੇ ਪੂੜੇ ਬਨਾਏ ਸੀ ਨਾਲ ਅਸੀਂ ਵੇਸ਼ਨ ਦੇ ਪੂੜੇ ਤੇ ਨਾਲ ਮੂੰਗੀ ਧੋਤੀ ਤੇ ਦਾਲ ਬਣਾਈ ਸੀ।
ਅੱਛਾ, ਅੱਛਾ
ਬਸ ਹੁਨੇ, ਅਸੀਂ ਵੇਸਣ ਦੇ ਪੂੜੇ ਬਸ । ਪਿਆਜ ਪਹਿਲੇ ਪੇਸਟ ਪਾ ਕੇ ਹਰੀ ਮਿਰਚ, ਤੇ ਉਹਨੂੰ ਫਿਰ ਘੋਲੀ ਦਾ ਵੀ। ਨਮਕ ਵਗੈਰਾ ਆਲੂ, ਮਰਚ ਜਿਸ ਤਰ੍ਹਾਂ ਖਾਣਾ ਹੋਵੇ। ਤਾਂ ਫੇਰ ਮਤਲਬ ਕਿ
ਅੱਛਾ, ਅ, ਅੱਛਾ, ਅੱਛਾ, ਅੱਛਾ, ਠੀਕ
ਹਾਂਜੀ ਤੇਲ ਸਾ ਹਾਂਜੀ ਤੇਲ ਸਾੜ ਲਈ ਦਾ ਨਾ ਪਹਿਲਾਂ ਅਸੀਂ
ਅੱਛਾ
ਤੇਲ ਨੂੰ ਫੇਰ ਚਮਚ ਤੇਲ ਦਾ ਪਾਈ ਚਾਹੀਦਾ ਤੇ ਫੇਰ ਭੂੜੇ ਅੱਛਾ ਚਲੋ ਕੋਈ ਨੀ ਹੋਰ ਸੁਣਾਓ ਹੋਰ ਤੁਹਾਡਾ ਬੇਟਾ ਹਾਂਜੀ ਸਾਡੇ ਭਾਈ ਦੀ ਬਿਲਕੁਲ ਠੀਕ ਠਾਕ ਨੇ ਬਸ ਸ ਜੀ ਸਾਡੇ ਨਾਟਕ ਦੇਖਦੇ ਰਹਿੰਦੇ ਨੇ
ਅੱਛਾ ਠੀਕ ਹੈ ਬਸ ਬ ਵਧੀਆ ਤੁਸੀਂ ਦੱਸੋ ਘਰ ਦੇ ਗਏ ਹੋਦੇ ਘੁੰਮਣ ਫਿਰਨ
ਬਸ ਦੀਦੀਆਂ ਆਈਆਂ ਦੀਆਂ ਅਸੀਂ ਜਾਣ ਹੀ ਨਹੀਂੀ ਹੋਇਆ ਉਹਨਾਂ ਕੋਲ
ਅੱਛਾ ਠੀਕ ਹੈ
ਹੋਰ ਸੁਣਾਓ ਠੀਕ ਠਾਕ ਹੋ ਬੱਚੇ ਕੀ ਕਰਦੇ ਪਏ ਤੁਹਾਡੇ
ਬੱਚੇ ਬਸ ਬੈਠੇ ਤਨ ਟੀ ਵੀ ਦੇਖਦੇ ਮਨ ਹਾਂਜੀ ਬਸ ਹੁਣ ਰਹਿ ਗਈਆਂ ਪੰਦਰਾਂ ਸੋਲਾਂ ਛੁੱਤੀ ਛੁੱਟੀਆਂ ਬੀਤ ਗਈਆਂ ਨੇ ਪਿੱਛੇ ਹੁੰ ਦਸ ਪੰਦਰਾਂ ਛੁੱਟੀ ਕਿ ਆਵਾ ਰ ਨੇ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਇਹ ਤੇ ਹੈ
ਇੱਕ ਮੈਡਮਾਂ ਨੇ ਕੰਮ ਬੜਾ ਜਿਆਦਾ ਦਿੱਤਾ ਦਾ ਵ
ਹਾਂਜੀ ਇਹ ਤੇ ਹੈ ਕੰਮ ਬੱਚਿਆਂ ਨੂੰ ਥੋੜ੍ਹੀ ਆਉਂਦਾ ਕੰਮ ਤੇ ਮਾਂ ਪਿਓ ਨੂੰ ਮਾਂ ਉਹਨਾਂ ਨੂੰ ਆਉਂਦਾ ਕੰਮ
ਹਾਂ ਇੱਕ ਉਹ ਬਣਾਣੇ ਨੇ ਪ੍ਰੋਜੈਕਟ ਬਣਾਣੇ ਨੇ ਕੋਈ ਡਰਾਇੰਗ ਦਾ ਕੰਮ ਦਿੱਤਾ ਜਾਵੇ ਕੋਈ ਕੁੱਛ ਦਿੱਤਾ ਜਾਵੇ
ਅੱਛਾ ਅੱਛਾ
ਬੱਚਿਆਂ ਨੂੰ ਸਿਰ ਖਪਾਈ
ਬਹੁਤ ਕੰਮ ਦੇ ਦੇ ਦਿੰਦੇ ਨੇ ਸਕੂਲ ਵਾਲੇ ਤੇ ਬੱਚੇ ਹੁਣ ਐਸ਼ ਕਰਨ ਜਾਂ ਕੰਮ ਕਰਨ ਘਰ ਬਹਿ ਕੇ
ਪੈਂਦਾ ਹੀ ਹੈ
ਹਾਂਜੀ ਇਹ ਤੇ ਹੈ ਹੋਰ ਬਸ ਠੀਕ ਹੈ
ਹਾਂਜੀ ਬਸ ਗੈਸਟ ਆਏ ਰਹੇ ਸੀ ਸਾਡੇ ਚਲਗੇ ਨੇ ਓ ਵੀ ਹਾਂਜੀ
ਅੱਛਾ ਚਲੇ ਗਏ ਨੇ
ਹਾਂਜੀ
ਹੋਰ ਸੁਣਾਓ ਬਸ ਠੀਕ ਵਧੀਆ ਹੋਰ ਦੱ ਸੋ ਝਾਈ ਜੀ ਨੇ ਖਾ ਲਈ ਰੋਟੀ
ਖਾ ਬੈਠੇ ਨਾ ਝਾਈ ਝਾਈ ਹੀ ਟੈਮ ਸਿਰ ਹੀ ਖਾ ਲੇਦੇਂ ਉਹ ਨਾ ਰੋਟੀ ਜਲਦੀ ਖਾ ਲੈਂਦੇ ਨੇ
ਅੱਛਾ
ਜਲਦੀ ਖਾ ਲੈਂਦੇ ਨੇ ਰੋਟੀ ਫੇਰ ਸੋਣਾ ਹੁੰਦਾ ਝਾਈ ਜੀ ਨੇ
ਅੱਛਾ ਅੱਛਾ ਹਾਂਜੀ ਫਿਰ ਵੱਡੇ ਬੰਦੇ ਨੀਂਦਰ ਆ ਜਾ ਹਾਂਜੀ
ਹ
ਹੋਰ ਬਸ ਠੀਕ ਠਾਕ ਵਧੀਆ ਸਭ ਠੀਕ ਠਾਕ ਨੇ
ਹੋਰ ਫੁਲਕੇ ਬਣਾਣੇ ਹੁੰਦੇ ਆ ਜਦੋਂ ਠੀਕ
ਹਾਂਜੀ ਬਸ ਬੱਚੇ ਗਏ ਨੇ ਘੁੰਮਣ ਫਿਰ ਬਸ ਮੈਂ ਹੁਣ ਬਣਾ ਨੀ ਲੱਗੀ ਸੀ ਨਹੀਂ ਮੈਂ ਨਹੀਂ ਗਈ ਚਲੋ ਫੇਰ ਠੀਕ ਹੈ ਮੈਂ ਕਰਦੀ ਹਾਂ ਮੈਂ ਨਾ ਜਰਾ ਫੁਲਕੇ ਲਾ ਲਾ ਹਾਂਜੀ ਠੀਕ ਹੈ ਸਤ ਸ੍ਰੀ ਅਕਾਲ